ਸਤ ਸ੍ਰੀ ਅਕਾਲ
ਚਿੰਤਾ ਕਿਸਦੀ?
ਬਸ ਵਧੀਆ, ਤੁਸੀਂ ਸੁਣਾਓ?
ਬਸ ਵਧੀਆ। ਤੁਸੀਂ ਦੱਸੋ, ਘਰ ਸਭ ਠੀਕ ਹਨ?
ਹਾਂਜੀ, ਸਾਰੇ ਠੀਕ ਨੇ। ਤੁਸੀਂ ਸੁਣਾਓ, ਕਿਵੇਂ?
ਬਸ ਹੁਨੀ ਫ੍ਰੀ ਹੋਈ ਆ ਤਾਂ ਮੈਂਨ ਅਪਣਾ ਕੌਨ ਕਰ ਲ
ਸਹੀ ਗੱਲ ਐ। ਓਹੀ, ਹੋ ਗਏ ਕੰਮ ਸਾਰੇ?
ਹਾਂਜੀ, ਸਾਰੇ ਕੰਮ ਹੋ ਗਏ, ਰੋਟੀ ਹੋ ਗੀ, ਨਿਆਣੇ ਆ ਗਏ ਸਕੂਲ ਤੋਂ। ਤੁਹਾਡੀ ਕੁੜੀ ਆ ਗੀ?
ਹਾਂਜੀ, ਆ ਗਈ ਔ ਸਕੂਲੋਂ ਆ ਕੇ ਹੋਮਵਰਕ ਸੀਗਾ, ਜੋ ਕਲਾਸ ਵਰਕ ਪੈਂਡਿੰਗ ਸੀਗਾ। ਔ ਕਰਵਾ ਕੇ ਹੁਣੀ ਔ ਸ ਟੂਸ਼ਨ ਗਈ ਐ।
ਅੱਛਾ ਜੀ, ਹੋਰ ਤੁਹਡੀ ਰੋਟੀ ਹੋ ਗੀ।
ਹੈਲੋ।
ਡੀ ਰੋਟੀ ਹੋ ਗੀ।
ਹੈਲੋ।
ਹੈਲੋ ਥੋਡੀ ਰੋਟੀ ਹੋ ਗੀ?
ਹਾਂਜੀ ਹਾਂ ਹੋ ਗਈ ਰੋਟੀ, ਰੋਟੀ ਤਾਂ ਹੋ ਗਈ। ਸਕੂਲ ਦੇ ਬੜਾ ਹੋਮਵਰਕ ਮਿਲਦੈ ਬਚਿਆ ਨੂੰ।
ਹਾਂ, ਤੁਸੀਂ ਦੱਸਿਆ ਸੀ ਨਾ ਉਸਦਾ ਇਗਜ਼ਾਮ ਹੈ, ਇੱਕ ਤਰੀਕ ਤੋਂ।
ਔਈਔ ਹੀ ਹੈਗ ਐਗਜਾਮ ਹੈਗੇ ਹੁਣ ਰਿਵੀਜਨ ਸਟਾਰਟ ਨੀ ਕੀਤੈ, ਜੇੜਾ ਚੈਪਟਰ ਆਣ ਵਾਲੇ ਨੀ ਔ ਓਹੀਕ ਲੈ ਕੇ ਬੈਠੇ ਹੋਏ ਆ ਔਨੂੰ। ਔਹੀ ਹੁਣ ਟੀਚਰ ਨੂੰ ਈ ਕਾਲ ਕਰਨੇ ਲੱਗੀ ਸੀ, ਮੈਂ ਨਾ ਚਲੋ ਉਸਨੂੰ ਪੁਛਾਂ। ਰਿਵਿਜ਼ਨ ਕਦੋਂ ਸਟਾਰਟ ਕਰਨੇ ਵਾਲੇ ੳ? ਓਹ ਅਜੇ ਤੱਕ ਤੋਂ ਕਿਉਂਕਿ ੳ ਜੋ ਚੈਪਟਰ ਆਣਾ ਈ ਨੀ ਐ ਵੋਹੀ ਲੇ ਕੇ ਹੁਣ ਚਾਲੂ ਹੈਗੇ ਕੀ ਕਰ ਰੇ ਹੁਣ? ਕਿੰਨੇ ਗਿਣਕੇ ਹੁਣ ਕਿੰਨੇ ਚਾਰ ਛੇ ਦਿਨ ਹੀ ਰੈ ਗਏ ਸੀ।
ਹਾਂ।
ਤੋਵੀ ਰਿਵੀਜ ਤੋ ਵੀ ਅਜੇ ਤੱਕ ਰਿਵੀਜਨ ਸਟਾਰਟ ਨੀ ਹੋਯਾ।
ਹੋਰ ਤੁਸੀਂ ਜੋਬ ਕਰਦੇ ਹੋ? ਕਿ ਤੁਸੀਂ ਘਰੇ ਰੈੰਦੇ ਔ?
ਨਹੀਂ ਮੈਂ ਤਾਂ ਘਰ ਹੀ ਰੈੰਦੀ ਆਂ, ਹਾਊਸ ਵਾਈਫ।
ਤੁਸੀਂ ਕਰਦੇ ਸੀ ਨਾ ਪੈਲਾ
ਹਾਂ, ਪੈਲੇ ਕਿਸ ਸਰਾ ਵਰਕ ਫਰੋਮ ਹੋਮ ਸੀਗਾ, ਤੋ ਮੈਂ ਕਰ ਲੈਂਦੀ ਸੀਗੀ ਹੋਣ ਤਾ ਵਰਕ ਫਰੋਮ ਹੋਮ ਸਾਰੇ ਬੰਦ ਹੋਏ ਆ ਅਤੇ ਉਹਦੇ ਕਰਕੇ ਧੋਣ ਫਰਿ ਆ ਜ਼ਿਆਦਾ ਕਰ ਤੋਂ।
ਅੱਛਾ ਜੀਤਾਂ ਇੱਧਰ ਦੇਖਲਓ ਕੋਈ ਵਰਕ ਫਰੋਮ ਹੋਮ।
ਇਿੱਥੇ ਨਹੀਂ ਹੈ ਨਾ ਕੋਈ ਵਰਕ ਫਰੋਮ ਐਸਾ ਜਿੱਥੇ ਨੇੜੇ ਹੈਗਾ ਲਾਈਕ ਉਹ ਔਫਿਸ ਵਰਕ ਹੀ ਬੋਲਦੇ ਤੁਸੀਂ ਔਫਿਸ ਵਰਕ ਕਿਆ ਕਰੋ।
ੳਫਿਸ ਨਹੀਂ ਹੁੰਦਾ ਨਾ ਘਰਦਾ ਵੀ ਕੰਮ ਤੇ ਫਿਰ ਜਾਣਾ।
ਬੱਚਿਆਂ ਦੇ ਨਾਲ ਹੀ ਹੌਦਾ ਕਮ ਆਉਣਾ ਜਾਣਾ ਹੀ ਮੁਸ਼ਕਿਲ ਹੈ। ਉੱਥੋਂ ਦੀ ਅੱਠ ਘੰਟੇ ਉੱਥੇ ਬੈਠੋ। ਅਠ ਘੰਟੇ ਦਾ ਜੋਬ ਹੁੰਦਾ। ਫੇਰ ਉਸਦਾ ਪੇਮੈਂਟ ਵੀ ਨਹੀ ਦਿੰਦੇ ਹੋ ਲੋਕਲ ਵਾਲੇ ਅਛਾ ਚੰਗਾ ਘਰ ਬੈਠ ਕੇ ਪਾਰਟ ਟਾਈਮ ਕਰ ਲੋ ਘਰ ਬੈਠ ਕੇ ਤੇ ੳਹੀ ਅੱਛਾ ਏ। ਵਧੀਆ।
ਹਾਂਜੀ ਉਹ ਤਾਂ ਹੈ।
ਇਹਦੇ ਕਰਕੇ ਔਫਿਸ ਵਕਤ ਮੇਰਾ ਕੁੱਤਾ ਨਹੀਂ ਜਾਂਦਾ। ਜਾਨਾ ਹੀ ਬੜਾ ਮੁਸ਼ਕਿਲ ਏ
ਆਨ
ਮੈਂ ਪਹਿਲਾਂ ਸੋਚਿਆ ਸੀਗਾ ਹਾਂਜੀ। ਪਹਿਲੇ ਸੋਚਿਆ ਸੀ ਕਰ ਲਾ ਔਫਿਸ ਵਰਕ ਲੇਕਨ ਫਿਰ ਜਦ ਦੇਖ ਕਰ ਆਈ ਹਾਂ ਔਫਿਸ
ਤੇ ਤੁਹਾਨੂੰ ਬਾਰਾਂ ਹਜ਼ਾਰ ਕੁਛ ਦੱਸ ਰਹੇ ਸੀਗੇ।
ਹਾਂ ਇੱਧਰ ਸ਼ਹਿਰ ਚ ਇੰਨੀ ਅ ਮਤਲਬ ਪਗਾਰ ਨੀ ਗਾ। ਤੇਰਾਂ ਚੌਦਾਂ ਔਰ ਪੰਦਰਾਂ ਲਾਸਟ ਉਸ ਤੋਂ ਜਿਆਦਾ ਨੀ ਮਿਲਦ।
ਕੋਈ ਫਾਇਦਾ ਨਹੀਂ ਉਹਨਾਂ ਤਾਂ ਅਸੀਂ ਵਰਕ ਫਰੋਮ ਹੋਮ ਚ ਹੀ ਕਮਾ ਲੈਂਦੇ।
ਹਾਂ ਉਹ ਤਾਂ ਹੈ।
ਇਨਸੈਂਟਿਵ ਪਕੜ ਕੇ ਵਰਕ ਫਰੋਮਹੋਮ 'ਚ ਉਨਾ ਮਿਲ ਜਾਂਦਾ
ਫਿਰ ਇਨਾ ਟਾਈਮ ਵੀ ਉੱਧਰ ਦੋ ਫਿਰ ਥੱਕ ਹਾਰ ਕੇ ਘਰ ਆਓ ਫਿਰ ਬੱਚਿਆਂ ਨੂੰ ਦੇਖ ਹੋ
ਮੈਂ ਉਹੀ ਸੋਚਦੀ ਹਾਂ। ਹੁਣ ਕੁਛ ਜੋਬ ਅੱਛਾ ਜੇਹਾ ਹੋਏ। ਘਰ ਬੈਠੇ ਤਾਂ ਫਿਰ ਦੇਖਾਂਗੇ ਕਰਾਂਗੇ।
ਆਾਇਆ ਦੋ ਤਿੰਨ ਜਗ੍ਹਾ ਵਰਕ ਫਰੋਮ ਹੋਮ ਵਾਸਤੇ ਦੇਖੋ ਹੁਨ ਕਿਸ ਤਰਾਂ ਰਿਪਲਾਈ ਆਂਦਾ।
ਹੋਰ ਦੱਸੋ ਜੀ।
ਬਸ ਤੁਸੀਂ ਕੀ ਕਰਦੇ
ਕੁਛ ਨੀ ਹੁਨ ਈ ਕੰਮ ਕਰਕੇ ਬੈਠੀ ਸੀ ਤਾਂ ਮੈਂ ਕਿਆ ਖੋਲ ਲਾ
ਤੁਸੀਂ ਵੀ ਹਾਊਸ ਵਾਈਫ ਈ ਹੋ।
ਹਾਂਜੀ। ਨਹੀਂ ਨਹੀਂ ਹਾੳਸ ਬੱਚੇ ਛੋਟੇ ਆ ਨਾ ਮੇਰੇ। ਇੱਕ ਤਾਂ ਤਿੰਨ ਸਾਢੇ ਤਿੰਨ ਸਾਲ ਦਾ ਈ ਏ ਓਰ ਕ ਵੱਡੀ ਸੱਤ ਸਾਲ ਦੀ ਤਾਂ ਫਿਰ ਬੱਚਿਆਂ ਨਾਲ ਨਹੀਂ ਹੁੰਦਾ।
ਬਹੁਤ ਨਹੀਂ ਬਹੁਤ ਮੁਸ਼ਕਿਲ ਹੋਤੀ ਹੈ।
ਹਾਂਜੀ। ਦੋਨਾਂ ਦਾ ਅਲੱਗ ਅਲੱਗ ਸਕੂਲ ਦਾ ਟਾਈਮ ਏ। ਤਾਂ ਫੇਿਰ ਨਹੀਂ ਹੋਂਦਾ
ਹਾਂ ਨਹੀਂ ਸਹੀ ਗਲ ਏ ਉਹ ਤਾਂ ਟਾਈਮ ਈ ਮੁਸ਼ਕਿਲ ਹੋ ਜਾਂਦੀ ਨਾ ਫਿਰ ਉਹਦੇ ਚ ਕਰਨਾ।
ਹਾ ਫੇਿਰ ਉਹਨਾਂ ਨੂੰ ਛੱਡ ਕੇ ਆੳ ਉਹ ਉਹਨਾਂ ਨੂੰ ਲਿ ਕਰਾਓ ਫੇਿਰ ਦੁਪਹਿਰ ਦੀ ਰੋਟੀ ਖਿਲਾਓ।
ਬਸ ਨਹੀਂ ਲਗਾਈ।
ਵੱਡੀ ਵਾਲੀ ਬੱਸ ਚ ਜਾਂਦੀ ਏ। ਬਟ ਨਿਆਣੇ ਦੀ ਬੱਸ ਨੀ ਉਹ ਇੱਧਰ ਈ ਏ ਨਾ। ਨੇੜੇ ਹੀ ਹੈ ਦੋ ਮਿੰਟ ਦੀ ਦੂਰੀ ਚ'
ਅੱਛਾ ਫਿਰ ਠੀਕ ਏ ਫੇਿਰ ਤੁਸੀਂ ਕਿਸੇ ਆਪਣੀ ਗੱਡੀ ਤੇ ਚੜ੍ਹ ਕੇ ਆ ਜਾਓ ਫਿਰ ਠੀਕ।
ਹਾਂ ਆਪੇ ਛਡਕੇ ਆਣਾ ਆਪੇ ਲੈ ਕਰ ਆਨਾ ਫਿਰ ਟਿਫਿਨ ਬਨਾਣਾ ਫਿਰ ਟਾਈਮ ਲੱਗੀ ਜਾਂਦਾ
ਬਹੁਤ ਮੁਸ਼ਕਿਲ ਹੁੰਦੀ ਏ। ਬੱਚਿਆਂ ਨੂੰ ਲੈ ਕੇ ਆਨਾ ਜਿਵੇਂ ਮੀਹ ਦੇ ਵਿਚ ਬੜਾ ਪ੍ਰੋਬਲਮ ਆਂਦਾ ਦਾ ਬੱਚੇ ਬੋਲਦੇ ਨਾ ਬਰਸਾਤਾਂ ਵਿਚ ਸੋ ਬਸ ਹੀ ਰਹਿ ਤੋਂ ਫਿਰ ਜ਼ਿਆਦਾ ਹੀ ਬੈਸਟ ਹੁੰਦੀ ਏ-
ਬਰਸਾਤ ਤੇ ਸ਼ੁਰੂ ਹੋ ਗਈ ਪਰਸੋਂ ਤੋ ਤੁਹਾਡੇ ਇੱਧਰ ਆ ਰਹੀ ਏ
ਸਾਡੇ ਇਥੇ ਮੌਸਮ ਹੁੰਦਾ ਬਟ ਆਦੀ ਤਾ ਹੈ। ਨੀ।
ਅਛਾ ਜੀ
ਮੌਸਮ ਹੋਦਾ ਏ। ਬਸ ਠੀਕ ਕਿੱਥੇ ਮੀਂਹ ਪੈ ਰਿਹਾ ਇਸ ਤਰਾ ਲੱਗਦਾ ਕਿੱਥੇ ਪੈ ਰਿਹਾ ਤੇ ਇਥੇ ਠੰਡਾ ਹੋ ਚੁਕਿਆ ਜਰੂਰ
ਹਾਂਜੀ।
ਤਾ ਕਰਕੇ ਮੀਂਹ ਪਏਗਾ ਤੋ ਹੀ ਅੱਛਾ ਵਧੀਆ ਹੋਏਗਾ। ਰਾਤ ਠੰਡਾ ਹੋਏਗਾ
ਤੁਸੀ ਕੀ ਸੋਚਿਆ ਕੁੜੀ ਦਾ ਅਗੇ ਕੀ ਕਰਾਨਾ ਉਹਨੂੰ
ਅਤੇ ਬੋਲਿਆ ਸੀ ਤੂੰ ਇਹ ਕਿਸ ਏਹ ਆਰਮੀ ਚ' ਹੋ ਜਾ ਥੋੜਾ ਆਰਮੀ ਚ' ਕਰਵਾਨਣਾ ਸੀਗਾ ਸਾਡਾ ਤਾਂ ਵਿਚਾਰ ਆਰਮੀ ਦਾ ਹੀ ਸੀਗਾ ਉਸ ਨੇਵੀ ਦੇ ਵਿਚ ਨੇਵੀ ਦੇ ਵਿਚ ਪਾਣਾ ਸੀ ਜਿਸ ਹਿਸਾਬ ਨਾਲ ਉਸਦੀ ਹਾਈਟ ਨਾ ਅਸੀ ਉਹੀ ਸੋਚੇ ਸੀਗੇ ਬਟ ਉਹ ਮੰਨਦੀ ਨਹੀ ਬੋਲਦੀ ਮੈਂ ਨਹੀ ਜਾਣਾ
ਉਹੋ ਤਾਂ ਵਧੀਆ ਹੈ। ਨਾ
ਤੋ ਬੋਲਦੀ ਮੈਨੂੰ ਟੀਚਰ ਕਰ ਨਾ ਯ ਤੋਂ ਫਿਰ ਡਾਕਟਰ ਬਣਨਾ ਦੋਨਾ ਵਿਚੋ ਇਕ
ਅੱਛਾ ਜੀ- ਮੈਂ ਤਾਂ ਮੇਰੀ ਕੁੜੀ ਨੂੰ ਪਹਿਲੀ ਹੀ ਬੋਲਿਆ ਕਿ ਫੋਜ ਜਾ ਨਾ
ਮੈਂ ਖੁਦ ਉਹਦੇ ਚ' ਹੀ ਆਏ ਬਹੁਤ ਅੱਛਾ ਪਤਾ ਫੈ
ਹਾਂ ਉਹ ਤਾਂ ਹੈ।
ਉਹਨਾ ਦੇ ਕੰਮ ਵੀ ਅੱਛਾ ਐਸਾ ਨਹੀ ਕਿ ਨਹੀ ਹੈ। ਅਛਾ ਹੈਗਾ ਆਰਮੀ ਡੀ ਹਾਂਜੀ ਹਾਂ ਮੇਰੇ ਨਾਨਾ ਸੀ ਨਾਨਾ ਜੀ ਹੈਗੇ ਨਾ ਉਹ ਮਿਲਟਰੀ ਵਿੱਚ ਸੀਗੇ।
ਹਾਂ ਤਾਂ ਫੇਰ ਤੁਹਾਡੀ ਨਾਨੀ ਨੂੰ ਪੈਸੇ ਮਿਲ ਤੇ ਮਿਲਦੀ ਹੋਏ ਗੀ।
ਹਾਂ ਉਹਨਾਂ ਨੂੰ ਜਦੋਂ ਉਹ ਉਹਨਾਂ ਦੀ ਡੈਥ ਹੋਈ ਸੀ ਤਾਂ ਫਿਰ ਨਾਨੀ ਜੀ ਨੂ ਪੈਨਸ਼ਨ ਮਿਲਦੀ ਸੀ ਉਹਨਾ ਦੀ ਪੈਨਸ਼ਨ ਆਂਦੀ ਸੀ
ਉਹੀ ਮੈਂ ਮੇਰੀ ਕੁੜੀ ਨੂੰ ਵੀ ਬੋਲਿਆ ਤੂੰ ਫਿਰ ਮਿਲਟਰੀ ਵਿਚ ਹੀ ਦੇਖੀ
ਉਹਦੇ ਚ' ਕਿਸੇ ਹੁੰਦਾ ਫਿਰ ਆਰਮੀ ਦਾ ਫਿਰ ਕਾਰਡ ਮਿਲ ਜਾਂਦਾ ਪੇਂਟਿੰਗ ਦਾ ਸਮਾਨ ਲੈ ਲਓ ਪੇਂਟਿੰਗ ਦਾ ਸਮਾਨ ਵੀ ਘਰ ਵੀਚ ਮਿਲ ਜਾਂਦਾ ਅੱਛਾ ਵਧੀਆ ਉਥੋ ਨਹੀ ਉਹਨਾ ਦੀ ਉਸਰਾ ਫੈਸਿਲੀਟੀ ਬਹੁਤ ਹਾਂ ਵਹੀ ਹੋ ਹੋਸਪਿਟਲ ਦਾ ਵੀ ਅੱਛਾ
ਹਾ- ਬਹੁਤ ਸਾਰੀ ਫੈਸਿਲਿਟੀ ਆ ਉਹਨਾਂ ਦੀ ਸਾਰੀ ਚੀਜਾ ਚ ਫ ਹਾਂਜੀ
ਹੈ ਨਾ ਫਿਰ ਉਹਦੇ ਕਰਕੇ ਫੈਸਿਲਿਟੀ ਕਾਫੀ ਸਾਰੀ ਮੈਂ ਵੀ ਜ਼ਿਆਦਾਤਰ ਉਹਨੂੰ ਉਹੀ ਬੋਲਿਆ ਗੌਰਮੈਂਟ ਜੌਬ। ਗੌਰਮੈਂਟ ਜ ਜੋਬ ਜਿਨਾ ਹੋ ਸਕੇ ਗੌਰਮੈਂਟ ਜੋਬ ਹੀ ਉਸਨੂੰ ਹੀ ਕਰਨਾ ਹੈ।
ਹੂੰ ਹੁਣ ਤਾਂ ਤੁਸੀ ਉਸਦੇ ਫਾਇਦੇ ਦਸੋ ਉਹਨੂੰ ਫਿਰ ਉਹਨੂੰ ਵੀ ਥੋੜਾ ਜਿਹਾ ਇੰਟਰਸਟ ਆਜੂਗਾ
ਉਸਨੂੰ ਫਾਇਦੇ ਕਿਸ ਨਾ ਉਹ ਨੂੰ ਉਹ ਸਟਡੀ ਨਹੀ ਹੈ। ਨਾ ਉਹ ਚੀਜ਼ ਬਾਰੇ ਤ ਉਹਨਾਂ ਨੂੰ ਪਤਾ ਨੀ ਨੌਲੇਜ ਅਗਰ ਉਹ ਚੀਜ਼ ਵੀ ਆਪਾ ਸਟੈਡੀ ਲਵਾਗੇ ਕੁਛ ਕਰਾਗੇ ਨਾ ਤਾਂ ਫਿਰ ਕਿਸੇ ਉਹਨਾ ਨੂੰ ਪਤਾ ਲੱਗਦਾ ਤਾਂ ਹਾਂ ਇਹਦੇ ਵਿਚ ਸਬ ਹੂੰਦਾ ਹੈ।
ਹਾਂ-
ਹੁਣ ਉਹਦੀਆਂ ਤੋਂ ਦੋ ਚਾਰ ਵਾਰ ਇਕ ਸਾਹਮਣੇ ਜਾ ਕੇ ਦਿਖਾਣਾ ਪੈਣਾ ਦੇਖੋ ਇਸਸਾ ਤਾਂ ਹੈ ਮੈਂ ਉਸਨੂੰ ਵੀਡੀਓ ਦਿਖਾਈ ਸੀਗੀ ਦੋ ਤਿੰਨ ਵਾਰ ਸੈਨਿਕ ਸਕੂਲ ਹੁੰਦੇ ਨਾ-
ਹਾਂ ਮੈਂ ਮੇਰੀ ਕੁੜੀ ਨੂੰ ਉੱਧਰ ਹੀ ਪਾਣਾ ਫਿਫਥ ਤੋਂ ਬਾਅਦ ਸੈਨਿਕ ਸਕੂਲ ਚ
ਉਹਦੇ ਇਕ ਉਹ ਦਿਖਾਇਆ ਵੀਡੀਓ ਤੋਂ ਬੋਲੀ ਮੰਮਾ ਨਹੀਂ ਇਹਦੇ 'ਚ ਉਹ ਦੇਖਿਆ ਉਹਨੇ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਦੌੜਾਉਂਦੇ ਰੂ ਕੰਮ ਕਰਾਦੇ ਪਏ ਤੋ ਉਹ ਥੋੜਾ ਹੋ ਗਈ ਹੈ। ਨਹੀਂ ਨਹੀਂ ਮੈਂ ਤਾਂ ਨੀ ਕਰਨ ਵਾਲੀ ਹ-
ਹਾ ਅੱਛਾ-ਅੱਛਾ!
ਥੋੜਾ ਉਹ ਦੇਖੀ ਉਹ ਹਾਰਡ ਵਰਕ ਜ਼ਿਆਦਾ ਹੈ ਨਾ ਉਹਨਾ ਦਾ।
ਅੱਛਾ,
ਪੇ ਸਭ ਕਰਨਾ ਤੁਹਾਨੂੰ ਉੱਠ ਕੇ ਸਵੇਰੇ- ਸਵੇਰੇ ਪੰਜ ਵਜੇ ਜੇ ਉਠਣਾ ਹੁਣ ਉਥੇ ਚਾਰ ਕੀ ਕੁਛ
ਹਾਂ ਉੱਧਰ ਸਕ੍ਰਰੀਨ ਵਗੈਰਾ ਨੀਗਾ ਉਹ ਸਾਰਾ ਕੁਛ ਅ ਆਪੇ ਉਹਨਾਂ ਤੋਂ ਕੋਲੋ ਕੋਈ ਕਰਾਨੇ ਆ।
ਉਹੀ ਹੋਰ ਸਭ ਆਪਣਾ ਉੱਥੇ ਆਪਣਾ ਕੰਮ ਖੁਦ ਹੀ ਕਰਨਾ ਹੋਣਾ। ਉੱਥੇ ਇੰਨਾ ਹੈ ਤੋ ਉਸਨੂੰ ਉਹ ਦੱਸਿਆ ਤੋ ਉਹ ਫਿਰ ਤੋ ਨਹੀਂ ਕਰਨਾ ਮੈਨੂੰ ਤਾਂ ਨਹੀਂ ਉਹ ਉਥੇ ਹੀ ਹੋ ਗਈ ਬਸ। ਬੋਲੀ ਨਹੀਂ। ਦੇਖੋ ਹੁਣ ਤਾਂ ਉਹਦਾ ਦੇਖਾਂਗੇ ਹੁਣ ਤੱਕ ਤੋ ਸਮਝ ਹੈ ਨੀ ਉਨੀ। ਜਦੋਂ ਤੋ ਹੁਣ ਪੰਜ ਫਿਫਥ ਯਾ ਸਿਕਸ ਜਾਏਗੀ ਤਦ ਪਤਾ ਚੱਲਣਾ।
ਹਾਂ ਉਹ ਤਾਂ ਹੈ, ਮੈਂ ਮੇਰੀ ਕੁੜੀ ਨੂੰ ਲੈਕੇ ਜਾਂਦੀ ਹੈ ਨਾ ਮਿਲਟਰੀ ਏਰੀਆ ਚ, ਕਿਉਂਕਿ ਮੇਰੀ ਮੰਮੀ ਉੱਧਰ ਹੀ ਰਹਿੰਦੇ ਨਾ। ਇਹ ਜਾਂਦੀ ਉਧਰ ਮਤਲਬ ਉਧਰ ਕੈਂਨਟੀਨ ਜਾਂਦੀ ਆ ਮੇਰੇ ਨਾਲ ਤਾਂ ਉਹਨੂੰ ਉਹ ਦੇਖਦੀ ਆ ਫੌਜੀਆਂ ਨੂੰ। ਔਫਿਸਰ ਨੂੰ ਤੇ ਉਹਨੂੰ ਥੋੜਾ ਜਿਹਾ ਇੰਟਰਸਟ ਹੈਗਾ ਉਸ ਚ।
ਚੱਲ ਵਧੀਆ ਉਹ ਤਾਂ ਹੈ ਹੀ ਐ, ਨਹੀਂ ਅਸੀਂ ਵੀ ਹੁਣ ਪੁਣੇੇ ਗਏ ਨਾ ਉਸਨੂੰ ਦੋ ਤਿੰਨ ਵਾਰ ਉਥੇ ਤਾਂ ਉੱਧਰ ਮਿਲਟਰੀ ਏਰੀਆ ਚ ਜਾ ਕੇ ਨਾ ਉਸਨੂੰ ਦਿਖਾਇਆ ਸੀਗਾ।
ਹਾਂ,
ਤੋ ਉਹ ਲੇਕਿਨ ਉਹ ਨਹੀਂ ਬੋਲਦੀ ਉਹਦਾ ਪਤਾ ਨਹੀਂ ਕਿਉਂ ਨੀ ਮਨ ਮੰਨਦਾ। ਹੋਰ ਕਿ ਨਹੀਂ ਉਹਦੀ ਫਰੈਂਡ ਦੀ ਮੰਮੀ ਵੀ ਬੋਲਦੀ ਪਈ ਸੀ ਮੈਨੂੰ ਵੀ ਇਸ ਨੂੰ ਸੈਨਿਕ ਸਕੂਲ ਚ ਹੀ ਪਾਣਾ ਐਡਮਿਸ਼ਨ ਉਹਦੀ ਫਰੈਂਡ ਕੋਲ।
ਅੱਛਾ,
ਵੀ ਬੋਲਦੀ ਮੈਂ ਵੀ ਨਹੀਂ ਮੈਂ ਵੀ ਨਹੀਂ ਜਾਣਾ।
ਹੂੰ, ਨਹੀਂ- ਨਹੀਂ ਹੁਣ ਕਿਵੇਂ ਹੈ ਨਾ ਫਿਰ ਬੱਚੇ ਨਾ ਆਪਣੀ ਸੈਲਫ ਅ ਡਿਪੈਂਡ ਡ ਹੋ ਜਾਂਦੇ ਐ।
ਸਹੀ ਹੋ ਤਾਂ ਹੈ ਹੀ
ਤਾਂ ਫਿਰ ਜ਼ਿਆਦਾ ਟੈਂਸ਼ਨ ਨਹੀਂ ਆਉਂਦਾ ਹੁਣ ਛੋਟੇ ਹੈ ਨਾ ਹੁਣ ਤੋਂ ਹੀ ਪ੍ਰੈਸ਼ਰ ਪਾ ਸਤਾਈ ਹੋ ਸਕਦਾ
ਉਹੀ -ਉਹੀ ਦੇਖੋ ਹੁਣ ਤੋ ਕਿਸੇਂ ਉਸਨੂੰ ਹੁਣ ਨ ਪਾਈ ਕਿਉਂਕਿ ਔਲਰੇਡੀ ਸਕੂਲ ਬ ਇੰਨਾ ਲੋਡਿੰਗ ਕੰਮ ਹੈ ਨਾ ਉਸ ਵਿਚ ਸਮੇਂ ਵਿਚ ਵਿਚਾਰੇ ਫੋਰਥ ਜਾ ਫਿਫਥ ਚ ਥੋੜਾ ਜਾ ਕੇ ਆਪਣਾ ਆਪ ਹੀ ਉਹ ਸਮਝੇਗੀ। ਹੁਣ ਜਿਸ ਤਰਾ ਉਹਨਾ ਨੂੰ ਫਾਈਨੈਂਸ਼ਲ ਦਾ ਇਕ ਆਇਆ ਨਾ ਲੈਕਚਰ ਚਾਲੂ ਹੋਇਆ। ਕਿ ਕਿਸ ਤਰ੍ਹਾਂ ਉਹਦੇ ਵਿੱਚ ਬਿਜ਼ਨਸ ਦੇ ਬਾਰੇ ਨੌਲੇਜ ਦਿੱਤਾ ਹੋਇਆ ਪੂਰਾ। ਹੁਣ ਉਹਨਾਂ ਨੂੰ ਸਮਝ ਜਾਏਗਾ ਕਿ ਧੀਰੇ -ਧੀਰੇ ਕੀ ਕਿਸਦੇ ਵਿੱਚ ਆਪਾਂ ਨੇ ਕਿਸ ਤਰ੍ਹਾਂ ਕੀ ਕੰਮ ਹੁੰਦਾ ਹੈ। ਉਹ ਸਕੂਲ ਦੇ ਉੱਤੇ ਨਾ ਡਿਪੈਂਡ ਕਿਸ ਤਰ੍ਹਾਂ ਉਹ ਸਿਖਾਂਦੇ ਠੀਕ ਹੈ ਪੁਰਾ ਅਗਰ ਸਕੂਲ ਚ ਵੀ ਦੇਖੋ ਥੋੜਾ ਟ੍ਰੇਨਿੰਗ ਮਿਲੇ ਨਾ ਸੈਨਿਕ ਸਕੂਲ ਦੇ ਬਾਰੇ ਕਿ ਮਿਲਟਰੀ ਬਾਰੇ ਉਹ ਵੀ ਬੱਚਿਆਂ ਨੂੰ ਥੋੜ੍ਹਾ ਜਿਹਾ ਲੱਗਦਾ ਹਾਂ ਸਕੂਲ ਚ ਫਿਰ ਮੰਮਾ ਉਹਨਾਂ ਨੂੰ ਦੱਸਦੇ ਨੇ। ਚਲੋ ਠੀਕ ਹੈ ਮੈਨੂੰ ਇਕ ਨਾ ਕਾਲ ਆ ਰਹੀ ਹੈ।
ਠੀਕ ਹੈ ਠੀਕ ਹੈ, ਹਾਂਜੀ -ਹਾਂਜੀ ਸਸ ਰੀ ਕਾਲ।